ਹੈਲੋ
ਹੈਲੋ
ਹਾਂ ਬੋਲੋ, ਕੀ ਕਰਦੇ ਆ। ਕੀ ਕਰ ਰਹੇ ਵਾਂ।
ਕੁਛ ਨੀ ਕਰਨਡੇ ਬਸ ਰੋਟੀ ਪਾਣੀ ਦੀ ਤਿਆਰੀ ਕਰਨ ਡੇ ਆ।
ਐਨੀ ਲੇਟ! ਇਹੀ ਲੇਟ ਬਣਾਉਂਡੇ ਆ
ਲੇਟ ਨੀ ਐ ਜਆਦਾ।
ਕਿਉ?
ਹਾਂਡੇ ਸਾਡੇ ਸਤ ਹੋਏ।
ਫੇਰ ਵੀ ਅੱਜ ਗਏ ਸੀ ਉੱਥੇ ਫੇਰ।
ਆ ਓ ਚਾਚੀ ਚਾਚੀ ਮਰ ਗਈ ਹੀ ਨਾ।
ਹਾਂ ਤਾਂ ਗੇ ਸੀਗੇ
ਕੱਲ ਫੇਰ ਹੁਣ ਚੌਥਾ ਵੇਖੋ ਕਰ ਕੇ ਜਾਣਾ ਪਊਗਾ।
ਅਹ ਕਿੰਨੇ ਵਜੇ ਜਾਣਾ?
ਹੈਂ!
ਕਿੰਨੇ ਵਜੇ ਜਾਣਾ, ਕੱਲ ਐ?
ਵੇਖੋ ਫੋਨ ਆਊਗਾ ਉੱਧਰੋਂ।
ਫੋਨ ਕਰਕੇ ਸੱਦੂਗੀ ਐਸ ਵਰੀ।
ਹੈਂ!
ਫੋਨ ਕਰਕੇ ਸੱਦਦੀਆਂ ਵਾਂ, ਚੌਥੇ ਤੇ
ਉਹ ਨੀ ਸਦਦੀਆਂ, ਜਿਹਨੇ ਜਿਹਦੇ ਨਾਲ ਜਾਣਾ ਨਾ, ਉਹਨੇ ਫੋਨ ਕਰਨਾ ਵਾ
ਆਹ ਹਾ, ਕਿਹਦੇ ਨਾਲ ਜਾਣਾ ਵਾ
ਹਾਂ, ਉਹਦੇ ਨਾਲ ਜਾਊਂਗੀ ਫੇਰ
ਤੇ ਕਿਹਦੇ ਨਾਲ ਜਾਊਗੇ ਉਈ--ਤੇ
ਚੱਲ ਜੂਗੀ, ਇਹਦੀ ਮਾਮੀ ਨਾਲ
ਆਂ ਹਾਂ ਗਿਆ ਕੀ ਬਣਾਇਆ ਫੇਰ ਅੱਜ
ਅੱਜ, ਚਿਕਨ ਬਣਿਆ ਚਿਕਨ
ਕਿੱਦਾਂ ਖਾ, ਕਿੱਦਾਂ ਬਣਾਇਆ ਵਾ
ਬਹੁਤ ਸੁਆਦ ਬਣਿਆ, ਕਿਤਰਾ ਬਣਿਆ ਜਿਤਰਾ ਬਣਾਈ ਦਾ, ਉਤਰਰਾ ਹੀ ਬਣਿਆ ਫਿਰ ਹਮ, ਹੀਟਰ 'ਤੇ ਉਥੇ ਗੈਸ 'ਤੇ ਕੀ
ਅਰੇ ਮੈਂ ਪੁੱਛਿਆ ਕੜਾਹੀ 'ਚ ਬਣਾਇਆ, ਕਿ ਕੁੱਕਰ 'ਚ ਬਣਾਇਆ
ਹੈਂ
ਕੜਾਹੀ 'ਚ ਬਣਾਇਆ, ਕਿ ਕੁੱਕਰ 'ਚ ਬਣਾਇਆ।
ਕੜਾਈ 'ਚ
ਆਹ-ਆਹ, ਕਿੰਨਾ ਲਿਆਂਦਾ ਸੀ ਅਸ
ਹਮਮ ਉਹ ਤਾਂ ਆਵਾਜ਼ ਹੀ ਨੀ ਆਉਂਦੀ, ਨਾਲੇੇ ਫੋਨ 'ਚ ਪਤਾ ਨੀ ਕਰਜ ਕਿਉਂ ਕਿੰਨਾ ਪਤਾ ਨੀ ਕਿੰਨਾ ਲਿਆਂਦਾ ਹੀ।
ਹਿਲਾ, ਛੂ ਕੇ ਪਤਾ ਚੱਲ ਜਾਂਦਾ ਵਾ ਕਿੰਨਾ ਲਿਆਂਦਾ ਸੀ।
ਓ, ਕੀ ਪਤਾ ਕਿੰਨਾ, ਮੈਂ ਨਹੀਂ ਵੇਖਿਆ, ਬਣਾਉਣ ਵਾਲਿਆਂ ਨੇ ਵੇਖਿਆ ਹੋਊਗਾ, ਕਿੰਨਾ ਸੀ
ਤੇ ਤੁਸੀਂ ਨੀ ਬਣਾਇਆ ਸੀ।
ਨਹੀਂ ਮੈਂ ਨੀ ਬਣਾਇਆ।
ਕਿੰਨੇ ਬਣਾਤਾ ਫੇਰ ਆਹ ਹਾਂ, ਚੰਗਾ ਬਣਵਾਉਂਦੀ ਵੀ ਐ।
ਗੱਡੀਆਂ ਦੀਆਂ ਆਵਾਜ਼ਾਂ ਇੰਨੀਆਂ ਆਉਂਦੀਆਂ ਨਾ, ਕਿਤੇ ਰੋਡ ਤੋਂ
ਹਾਂ ਅਸੀਂ ਵੀ ਤੇ ਰੋਡ ਤੇ ਖੜੇ ਕੇ ਨੈਟਵਰਕ ਤੇ ਚਲਦੇ ਗੱਲ ਕਰਦੇ ਆਂ। ਕਿਸੇ ਨਾਲ ਵੀ ਤੇ ਪੂਰੀ ਪਟੀਆਂ ਦੀਆਂ ਆਵਾਜ਼ਾ ਜਾਂਦੀਆ ਵਾ ਫੇਰ
ਹਾਂ ਸਾਡੇ ਵੀ ਤੇ ਘਰ ਨੈਟਵਰਕ ਨਹੀਂ ਰਹਿੰਦਾ ਜੀਓ ਦਾ
ਉਹ ਵਾਲੇ ਕੈਸੇ ਵਾਹਵਾ ਵਧੀਆ ਟਾਵਰ ਰਹਿੰਦਾ ਸੀ, ਫਾਈਵ ਜੀ ਤਾਂ ਨਹੀਂ
ਹਾਂ। ਉੱਥੇ ਠੀਕ ਸੀ, ਛੱਤ ਤੇ ਵੀ ਠੀਕ ਆਉਂਦਾ ਓ ਇੱਥੇ ਅੰਦਰ ਆਉਂਦਾ ਹੀ ਨਹੀਂ ਹੈ।
ਉੱਥੇ ਠੀਕ ਰਹਿੰਦਾ, ਅਗਰ ਉੱਥੇ ਰਹਿੰਦਾ ਤੇ ਆਰਾਮ ਮਿਲ ਜਾਂਦਾ। ਇੱਥੇ ਗੱਲਾਂ ਬਾਤਾਂ ਕਰਦੇ, ਇੱਥੇ ਤੇ ਬਾਹਰ ਜਾਣਾ ਪੈਂਦਾ ਆ।
ਸਾਹਮਣੇ ਮਰਦਾਨ ਸੀ, ਆਰਾਮ ਸੀ।
ਹੂ ਹੂ ਇੱਕ ਦਿਨ ਗਏ ਸੀ ਉੱਧਰ ਪਾਸੇ ਤੇ ਕਿੰਨੇ ਸਾਫ਼ ਰੋਡ ਲੱਗ ਰਹੇ ਸੀ ਇਕਦਮ ਸਾਫ ਉਤਰੇ, ਇਹ ਸਟੈਂਡਡ ਜਿਹਾ ਏਰੀਆ, ਤਾਂਹੀ ਉੱਥੇ, ਜੇੜੇ ਰਹਿੰਦੇ ਸੀ, ਜੋ ਵੀ ਆਉਂਦਾ ਸੀ ਕਹਿ ਦਿੰਦਾ ਸੀ ਬਹੁਤ ਸਹੀ ਜਗ੍ਹਾ ਚਗਾਹੇ ਮੈਂ ਬੋਤ ਸਈ ਜਗ੍ਹਾ 'ਚ ਰੈ ਰਈ ਆਂ।
ਬੋਤ ਸਾਫ਼ ਆ ਮੀਂ 'ਚ ਹੋਰ ਸਾਫ਼ ਲੱਗ ਦਾ ਰੋਡ ਏ ਵਲਾ, ਹੁਣ ਤੇ ਕਿੰਨੀ ਰੌਣਕ ਹੋ ਗੀ ਸੀ ਪਤਾ।
ਹਾਂ ਦੋ ਦਿਨ ਪੈਲਾਂ ਗਈ ਤੇ ਕਿੰਨਾ ਸਾਫ਼- ਸੁਥਰਾ ਰੋਡ ਲੱਗਣ ਡਿਆ ਹੀ।
ਓਈ ਤੇ ਕਿੰਨੀ ਰੌਣਕ ਲੱਗਦੀ ਸੀ ਰੂ ਤੇ। ਗੇਟ ਉਦੋਂ ਬਣ ਗਿਆ ਹੀ ਕੰਪਨੀ ਦਾ ਕਨੈਕਸ਼ਨ ਵਾਲਾ।
ਵੇਖ ਕੇ ਕਿੰਨਾ ਚੰਗਾ ਲੱਗਣ ਡਿਆ ਹੀ। ਓਈ ਨਾ।
ਹਾਂ ਬੱਚਾ ਵੀ ਉੱਠ ਗਿਆ।
ਏ ਬੱਚਾ ਘਰ ਕਿਉਂ ਨੀ ਜਾਂਦਾ ਆਪਣੇ।
ਏ ਬੱਚਾ ਰੋਜ਼ ਜਾਂਦਾ- ਰੋਜ਼ ਆਉਂਦਾ, ਹਾਂ ਰੋਜ਼ ਜਾਂਦਾ ਰੋਜ਼ ਆਉਂਦਾ ਏ। ਵੇੇਦਾ ਨਾਨੂ ਨੂੰ ਘੁੰਮ ਘੁੰਮ ਕੇ।
ਏ ਬੱਚੇ ਨੂੰ ਤੇ ਬੱਚਾ ਸਕੂਲ ਕਿਤਰ੍ਹਾਂ ਜਾਂਦੇ ਫੇਰ ਬੱਚੇ।
ਬੱਚੇ ਪੜ੍ਹ ਪੁੜ੍ਹ ਕੇ ਆ ਜਾਂਦੇ ਏਧਰ ਨੂੰ ਨਾਨੀ ਘਰ।
ਅੱਛਾ ਤੇ ਛੱਡ ਕੇ ਤੁਹੀ ਆਉਂਦੇ ਆ ਫੇਰ।
ਨਈ ਛੱਡ ਕੇ ਏਦਾ ਪਿਓ ਆ ਜਾਂਦਾ ਵਾ।
ਅੱਛਾ ਤੇ ਪਿਓ ਲੈ ਕੇ ਨੀ ਆ ਸਕਦਾ, ਪਿਓ ਨੂੰ ਕਿਆ ਕਰੋ ਕੀ ਲੈ ਕੇ ਵੀ ਆ ਜਵੇ।
ਹੈਂ।
ਪਿਓ ਨੂੰ ਕਿਆ ਕਰੋ ਕੀ ਲੈ ਕੇ ਵੀ ਆ ਜਵੇ।
ਓਦੀ ਮਾਂ ਲੈ ਕੇ ਆ ਜਾਂਦੀ ਆ, ਤੇ ਫੇਰ ਚਲੇ ਭੱਜੇ ਭੱਜਦੇ ਫੇਰ ਨਾਨੀ
ਅੱਛਾ ਡਿਊਟੀਆਂ ਲਗਾਈਆਂ ਵਾ ਏਨਾਂ ਨੇ ਵਾ ਵਾ।
ਫੇੇ ਤਲੋ ਕਰ ਕੇ ਆ ਜਾਂਦੇ।
ਰੈਂਦੇ ਈ ਨੀ ਆ, ਲੱਗਦਾ ਕੁੜੀ ਤੇ ਪੜ੍ਹਦੀ ਪੁੜ੍ਹਦੀ ਨੀ ਆ ਸਈ ਨਾ ਟਿਊਸ਼ਨ ਊਸ਼ਨ ਵੀ ਨੀ ਜਾਂਦੀ, ਤਾਂਈੰ ਓ ਏਥੇ ਈ ਰੈਂਦੀ।
ਨਈ ਜਾਂਦੀ ਆ ਸਕੂਲ, ਸਕੂਲੋ ਪੜ੍ਹ ਕੇ ਆਈ ਆ‌।
ਐਛ ਓਈ ਨਾ
ਆਹੀ ਸਭ ਗੱਲਾਂ, ਨਾਨੂੰ ਵੇਖਣ ਡਿਆ ਮੇਰੇ ਮੂੰਹ ਵੱਲ ਕਿਤਰਾਂ।
ਨਾਨੂ ਸੋਚਿਆ ਸੋਚ ਰਿਆ ਹੋਣਾ ਕੀ ਪਤਾ ਨੀ ਕੀ ਕੀ ਗੱਲਾਂ ਕਰ ਰਏ ਹੁਣੇ।
ਹਾਂ ਓ ਸੋਚਣ ਡਿਆ ਕੀ ਗੱਲਾਂ, ਕਿੱਥੇ ਕਰਨ ਡੇ ਗੱਲਾਂ, ਪਤਾ ਨੀ ਕੀਦੇ ਨਾਲ ਕਰਨ ਡੀ ਗੱਲਾਂ।
ਹਾਂ ਕਓ ਕੀ ਜੇ ਨਾਨੂ ਨੂੰ ਜਾਣਾ ਚਾਈਦਾ ਸੀ ਨਾ ਫ਼ੇਰ ਅੱਜ ਤਾਡੀ ਚਾਚੀ ਮਰੀ ਤੇ। ਹਮੇਸ਼ਾ ਸਭ ਜਗ੍ਹਾ ਚੇਤਰਾ ਈ ਕਰਦਾ ਵਾ ਕਿਤੇ ਨੀ ਜਾਂਦਾ।
ਹਾਂ ਕਿਤੇ ਵੀ ਨੀ ਜਾਂਦਾ।
ਇੰਨੀ ਉਮਰ ਹੋ ਗੀ ਆ।
ਸੋ ਅਗਲ ਪਗਲ ਦੀਆਂ ਦੁਕਾਨਾਂ ਵਾਲੇ ਸਾਰੇ ਗਏ, ਖੁਸ਼ਬੂ ਦਾ ਭਰਾ ਵਿਜੇ ਓ ਗਿਆ। ਤੂੰ ਤੇ ਬੋਲਦੇ ਈ ਸਮਝ
ਟੈਂਪੂ ਲਾਉਂਦਾ ਹੁੰਦਾ ਸੀ ਨਾ ਓ ਵੀ ਏਥੇ।
ਨਈ ਜਿਥੇ ਜਾਣ ਪਛਾਣ ਸੀ ਨਾ ਦਿਤੀ ਓਨਾ ਨੇ।
ਤੇ ਮੰਨਦੇ ਹੀ ਕਿੰਨੀਆਂ ਅੱਖਾਂ ਓਦੀਆਂ ਵੀ ਲਾਲ ਹੋਈਆਂ ਸੀ, ਤੇ ਜਦੋਂ ਬੀਬੀ ਮਰੀ ਏਨਾਂ ਦੀਆਂ ਤੇ ਕਿਹੇ ਦੀਆਂ ਅੱਖਾਂ ਈ ਲਾਲ ਹੋਈਆਂ ਸੀ।
ਹੂੰਅ।
ਓਨਾਂ ਦੀਆਂ ਤੇ ਰੋ-ਰੋ ਕੇ ਅੱਖਾਂ ਲਾਲ ਹੋ ਗੀਆਂ ਸੀ।
ਮੈਂ ਤੇ ਬੋਲਿਆ ਮੈਂ ਤੁਸੀ ਓਨੂੰ ਬੋਲਿਆ ਵੱਡੀ ਨੂੰ। ਮੈਂ ਕਿਹਾ ਸੋਚੋ ਮੈਂ ਕਿਹਾ ਵੇਖ ਕਿ ਅਸੀਂ ਕਿੰਨੇ ਚੰਗੇ ਈ ਕਦੀ ਨਹੀ ਕੁੱਛ ਬੋਲਿਆ। ਮੈਂ ਅਗਲੀ ਬੇਸ਼ਰਮ ਨੂੰ ਕਰਦੀ-ਕਰਦੀ ਲੜੀ ਜਾਵਾਂਗੇ। ਹਾਂ, ਅੱਜ ਨੀ ਬੋਲਿਆ, ਟਰੱਕ ਆ, ਕੱਲ ਦੇ ਬੋਲਣ ਡਏ ਸੀ ਗੇ, ਕਿਦੇ
ਹਾਂ ਕੱਲ ਤਾਂ ਪੂਰਾ ਬੋਲਣ ਡਏ ਸੀ ਚਿਲਾ-ਚਿਲਾਕੇ, ਉਹ ਬੌਬੇ ਉਹਦਾ ਭਰਾ ਰਹਿੰਦਾ ਆ। ਮਤਲਬ ਭਜੋ ਦਾ ਭਜੋ ਦਾ ਭਰਾ ਰਹਿੰਦਾ ਬੌਬੇ।
ਹਾਂ।
ਭਜੋ ਦਾ ਭਰਾ ਸੀ। ਤੇ ਇੱਕ, ਇੱਕ ਹੋਰ ਬੁੱਢੀ ਓ ਕਹਿੰਦੀ ਸੀ ਆਖੀ ਰੂ ਬੀਰੋ ਆਈ ਆ।
ਅੱਛਾ ਉਹਦੀ ਮਾਸੀ ਦੀ ਕੁੜੀ ਹੁੰਦੀ ਇੱਕ ਮੋਟੀ ਜਿਹੀ।
ਹਾਂ ਮੋਟੀ ਸੀ ਹੈਲਦੀ ਜੀ ਲੇਕਿਨ ਕਹਿੰਦੀ ਆ ਖੀਰੂ ਬੀਰੂ ਤੋਂ ਆਈ ਆ।
ਹੋਊਗੀ ਕੋਈ ਵੀ।
ਤੇ ਉਹਨਾਂ ਦੇ ਸਾਹਮਣੇ ਚਿਲਾ-ਚਿਲਾਕੇ ਬੋਲ ਰਹੇ ਸੀਗੇ ਕਿ ਕਿ ਤੱਕ ਕੱਛਾ ਨਹੀਂ ਲਿਆ। ਕਿ ਜਿੱਦਾਂ ਮੇਰੀ ਮਾਂ ਨੂੰ ਇਹਨਾਂ ਨੇ ਮੈਨੂੰ ਕਹਿੰਦੀ ਕੀ ਦੋ ਕੱਛੇ ਲਿਆ ਦੇ ਮੈਨੂੰ। ਓ ਫਟੇ ਵਿਚਾਰੀ ਪਾ ਕੇ ਘੁੰਮਦੀ ਸੀ ਨੰਗੀ।
ਹਾਂ ਅੱਜ ਕਹਿਣ ਡਈ ਮੇਰੇ ਬੰਦੇ ਨੇ ਦੋ ਕੱਛੇ ਲਿਆ ਤੇ।
ਹਾਂ, ਕਹਿੰਦੀ ਮੈਂ ਦੋ ਕੱਛੇ ਲਿਆ ਕੇ ਦਿੱਤੇ। ਕਿ ਮੈਂ ਇਸ ਤਰ੍ਹਾਂ ਘੁੰਮ ਫਿਰਦੀ ਮੇਰੀ ਮਾਂ ਇਹਨਾਂ ਨੇ ਕਿਸ ਤਰ੍ਹਾਂ ਕੀਤਾ ਉਸ ਤਰ੍ਹਾਂ ਕੀਤਾ। ਕਹਿੰਦੇ, ਕਹਿੰਦੇ ਨਾ, ਕੀ?
ਚ
ਉਹ ਕਹਿੰਦੀ ਕਿ ਓ ਉਹਦੀ ਮਾਮੀ ਨੇ ਦੱਸਿਆ ਸੋਨੀ ਮਾਮੀ ਨੇ। ਕੀ ਕਹਿੰਦੀ ਆ ਕਿ ਤੁਸੀਂ ਕੁੱਟ-ਕੁੱਟ ਕੇ ਮੇਰੀ ਮਾਂ ਮਾਰਤੀ ਆ।
ਹੂੰ। ਹਾਂ ਕਹਿੰਦੀ ਇਸ ਤਰ੍ਹਾਂ ਕਹਿੰਦੀ ਸੀ।
ਹਾਂ ਅਖੇ ਕੁੱਟ-ਕੁੱਟ ਕੇ ਮੇਰੀ ਮਾਂ ਮਾਰੀ ਆ ਤੁਸੀਂ।
ਉਹੀ ਤੂੰ ਕਿਹਾ ਘਰੇ ਕਿੰਨਾ ਚੰਗੇ ਈ ਕਦੀ ਕੁਛ ਨੀ ਬੋਲਿਆ ਸੋ।
ਹਾਂ-ਹਾਂ, ਨਾਲੇ ਕਦੀ ਕੁਛ ਕਦੀ ਕੁਛ ਕਹਿੰਦਾ ਦੋ ਗੱਲਾਂ ਵੀ ਬੋਲਦੀਆਂ ਤੁਹਾਨੂੰ ਮੂੰਹ ਸਾਹਮਣੇ ਬੋਲੀ ਜਾਂਦੀ ਕਿ ਤੁਹੀਂ ਮਾਰੀ ਤੁਹੀਂ ਮਾਰੀ।
ਤੁਸੀਂ, ਕੀ ਕਰਨਾ ਜੋ ਕਰਨਾ ਹੁਣ ਤੁਸੀਂ। ਇਹ ਕੁੜੀ ਹੈ ਗਾਣੇ ਜੇ ਗਾਉਣ ਡਈ ਐ ਵਿਚ ਛੋਟੇ ਜੇ ਸੁਣਾਉਣ ਡਈ। ਸੋਚਿਆ ਵੀ ਮੁੰਡੇ ਦੇ ਗਾਣੇ ਸੁਣਾਉਣ ਡਈ ਆ, ਲੋਰੀਆਂ ਸੁਣਾਉਣ ਡਈ ਹੈ, ਰਾਹ ਵੜੀਆਂ ਵਿਚੇ ਕਹਿਕੇ।
ਵਾਹ, ਨਿੱਕੀ ਜਿਹੀ ਕੁੜੀ ਨੂੰ ਵੀ ਗਾਣੇ ਆਂਦੇ ਆ।
ਹੂੰ, ਨੲੀ ਮੇਰੇ ਕੋ ਸਿੱਖ ਲੇ ਗਾਣੇ ਸਾਰੇ।
ਹੂੰ। ਤਿੱਡੀ ਵੀ ਚਲਾ ਕੇ। ਕਿੰਨੇ-ਕਿੰਨੇ ਪੈਹੇ ਖਾਂਦੀ ਆ ਕਿਤੇ ਰੋਜ਼ ਵਾਪਰੇ,
ਹਾਂ।
ਦੁਕਾਨਾਂ ਵਾਲੇ ਵੀ ਤੇ ਇਸ ਲਈ ਪਛਾਣਦੇ ਪੂਰਾ। ਉੱਥੇ ਨੀ ਜਿੰਨਾ ਜਾਂਦੀ ਸੀ ਇੱਥੇ ਆ ਕਿ ਜ਼ਿਆਦਾ ਜਾਂਦੀ ਆ।
ਇੱਥੇ ਫਿਰ ਸਭ ਜਾਣਦੇ ਆ ਇਹ ਨਹੀਂ ਜਾਣਦੀ ਦੁਕਾਨਾਂ ਦੁਕੁਨਾ ਸਾਰੀਆਂ।
ਪਹਿਲਾ ਓ ਉਹਦੀ ਕੁੜੀ ਜਾਂਦੀ ਹੁੰਦੀ ਸੀ ਵੱਡੀ ਦੀ, ਹੁਣ ਇਹ ਜਾਣ ਲੱਗ ਗੀ ਆ।
ਹੂੰ।
ਇੱਥੇ ਆ ਲੇਕਿਨ ਲਾਗੇ ਚੱਲ ਜਾਂਦੀ ਆ ਆਪਣੇ ਉੱਥੇ ਨਹੀ ਜਾਂਦੀ ਆ ਲੱਗਦਾ।
ਹੂੰ ਓਥੇ ਜਿੱਥੇ ਓਥੇ ਪੈਲਾਂ ਰਹਿੰਦੇ ਸੀ ਓਥੇ ਵੀ ਲਾਗੇ ਦੁਕਾਨ ਮਿਲ਼ਦੀ ਸੀ।
ਓਥਾ ਤਾਂ ਬੋਤ ਚੰਗਾ ਸੀ ਕਿ ਹੁਣੇ ਵੀ ਤਾਨੂੰ ਕੈ ਦੇਵੇ ਹਾਂ। ਕਿ ਜਾਓ ਜਾ ਕੇ ਰੈ ਜੋ ਨਈ
ਏਕ ਤੇ ਓਥੇ ਵੀ ਲਾਗੇ ਦੁਕਾਨ ਸੀ ਇੱਥੇ ਵੀ ਲਗ
ਹੁਣ ਨੀ ਬੋਲਦੀ ਲੇਕਿਨ ਅਗਲੀ ਐਹੋ ਜਿਇਆਂ ਗੱਲਾਂ
ਇਸੇ ਨੇ
ਓਸ ਦਿਨ ਬਾਬੂ ਗਯਾ ਸੀ ਓਨਾਂ ਦੇ ਕੱਰ ਲੈ ਕੇ ਅਸੀਂ ਗਏ ਸੀ ਤੇ ਸੀਰਤ ਲੈ ਗੀ ਓਨੂੰ ਰੀਆ ਹੋਣਾ ਦੇ ਕੱਰ। ਕੈਂਦੀ ਕਿ ਚੱਲ ਮੈਂ ਲੈ ਕੇ ਜਦੋਂ ਵੀ ਅਹੀ ਜਾਂਦੇ ਨਾ ਤੇ ਓ‌ ਚੋਕ ਕੇ ਲੈ ਜਾਂਦੀ ਓਨੂੰ ਮਿਲਾਓਣ ਦੇ ਲਈ ਫੇਰ ਜਦੋਂ ਨਿਕਲਣ ਦੇ ਹੀ ਬਾਬੂ ਤੇ ਰੀਆ ਦਾ ਪਾਪ ਪਾਂ ਵੀ ਆ ਗਯਾ ਫੇਰ ਓ ਵੀ ਰੀਆ ਦਾ ਪਾਪਾ ਵੀ ਓ ਨਾ ਲਾਡੀ ਪਿਆਰ ਜੇਆ ਕਰਨ ਲੱਗ ਗਯਾ ਸੀ ਬਾਰ ਮੈਂ ਕੇਆ ਪਿਆਰਾ ਲੱਗਦਾ ਵਾ ਤੇ ਇਸ ਲਈ ਸਭ ਪਿਆਰ ਕਰਦੇ ਏ ਕੋਈ ਕਾਲ-ਕਲੀਚਾ ਜੇਆ ਬੱਚਾ ਹੋਵੇ ਤੇ ਕੋਈ ਨਾ ਪਿਆਰ ਕਰੇ।
ਡੈਡੀ ਡਿਊਟੀ ਨੀ ਗਯਾ ਸੀ ਅੱਜ
ਨਈ।
ਕਿਉਂ?
ਪੂਰਾ ਦਬਾ-ਦੁਬਾ ਕਰ ਗਯਾ ਸਵੇਰ ਦਾ ਨਈ ਹਜੇ ਐ ਡੈਡੀ ਨੂੰ ਚੰਗਾ ਨੀ ਲੱਗੇਗਾ ਪੂਰਾ ਮੈਨੂੰ ਜਾਦਾ ਪੈ ਗਯਾ ਅਜੀਭ ਲੱਗਣ ਡੇਆ।
ਵਹੀ ਤੇ ਮੈਂ ਤੇ ਇਸੀਲਈ ਕੱਲ ਵੀ ਓਨੂੰ ਕੇਅ ਕਿ ਮਾਲਕ ਬੋਹਤ ਚੰਗਾ ਵਾ, ਕਿ ਕੁਛ ਕੈਂਦਾ ਨੀ ਆ ਨਈ ਤੇ ਹੋਰ ਕੋਈ ਮਾਲਕ ਹੋਵੇ ਤੇ, ਕੱਢ ਕੇ ਮਾਰੇ ਬਾਰ।
ਹਾਂ ਤੇ ਅੱਜ ਮਾਲਕ ਨੂੰ ਪਤਾ ਨੀ ਚੱਲਿਆ ਗਯਾ ਕਿ ਨੀ ਗਯਾ?
ਅੱਜ ਮਾਲਕ ਨੂੰ ਮੈਂ ਕੇਆ ਮਾਲਕ ਉਮਰ ਦਾ ਲਿਆਜ ਕਰ ਲੈਂਦਾ ਵਾ ਲੱਗਦਾ।
ਏਈ ਤੇ ਕੱਲ ਵੀ ਨੀ ਗਯਾ ਅੱਜ ਵੀ ਨੀ ਗਯਾ।
ਹੁਣ ਵੇਖੋ ਕੱਲ ਵੀ ਜਾਊਗਾ ਕੇ ਨਈ ਜਾਊਗਾ ਹੈਨਾ
ਕਲ ਜਾਊ।
ਕੀ ਪਤਾ ਕੈਂਦੇ ਆ ਨਾ ਓ ਬੱਚੇ ਰੈਂਦੇ ਤੇ ਨਈ ਜਾਉ। ਬੱਚੇ ਨੂੰ ਵੇਖੋ ਕੀ ਕਰਨਾ ਹੈਗਾ ਬੱਚੇ ਦਾ ਵੀ ਕਿਸੇ ਨੇ
ਬੱਚੇ ਦੇ ਰਿਜ਼ਲਟ ਮ ਨਹੀਂ ਜਾਦਾ ਬੱਚਿਆਂ ਨੂੰ ਵੇਖ-ਵੇਖ ਖੁਸ਼ ਹੁੰਦਾ।
ਮੇਰਾ ਵੀ ਉਨਾਂ ਦੀ ਪੇਸਟਰੀ ਵੇਖ ਕੇ ਨਾ ਪੇਸਟਰੀ ਜੀ ਖਾਣ ਦਾ ਮਨ ਕਰ ਰੇਆ ਵਾ ਪੇਸ ਟਰੀ ਸੀ ਕੇ ਕੇਕ ਸੀ ਪਤਾ ਵੀ ਨੀ ਲੇਕਿਨ ਬੋਤ ਟੇਸਟੀ ਲੱਗਣ ਡੇਆ ਸੀ। ਨਹੀਂ ਅੱਛਾ ਰੁਕੋ, ਥੋੜ੍ਹੀ ਦੇਰ ਬਾਅਦ ਫ਼ੋਨ ਕਰਦੀ ਆ ਨਾ।
ਠੀਕ ਏ ਬਲੈਕ-ਬਲੈਕ।